ਜੀ ਸਤਿ ਸ਼੍ਰੀ
ਸਤਿ ਸ਼੍ਰੀ ਅਕਾਲ ਜੀ, ਕਿਵੇਂ ਓ?
ਹਾਂਜੀ-ਹਾਂਜੀ, ਠੀਕ ਤੁਸੀਂ ਦੱਸੋ?
ਵਧੀਆ ਜੀ ਠੀਕ ਠਾਕ ਓ?
ਹਾਂਜੀ, ਮੈਂ ਅੱਜ ਤੁਹਾਡੇ ਨਾਲ ਫਾਸਟ-ਫੂਡ ਦੇ ਵਿਸ਼ੇ'ਤੇ ਗੱਲ ਕਰਨ ਆਈ ਆ।
ਹਾਂਜੀ ਮੈ
ਹੈਲੋ। ਹਾਂਜੀ-ਹਾਂਜੀ, ਫਾਸਟ-ਫੂਡ ਉਹ ਭੋਜਨ ਹੁੰਦਾ ਜਿਹੜਾ ਕਿ ਤੁਹਾਨੂੰ ਪਤਾ ਬਹੁਤ ਜਲਦੀ ਤਿਆਰ ਹੋ ਜਾਂਦਾ ਆ ਅਤੇ ਖਾਣ 'ਚ ਵੀ ਬਹੁਤ ਸਵਾਦ ਲੱਗਦਾ।
ਅੱਜ-ਕੱਲ ਆਪਾਂ ਦੇਖਦੇ ਆ ਕਿਨਾਂ ਖਾਂਦੇ ਆ ਫਾਸਟ ਫੂਡ।
ਹਾਂਜੀ, ਬੱਚੇ ਬਹੁਤ ਜ਼ਿਆਦਾ ਖਾਂਦੇ ਜਿਵੇਂ ਪੀਜ਼ਾ, ਨਿਊਡਲ, ਬਰਗਰ।
ਉਹ ਤੇ ਘਰ ਲਿਆਣਾ ਵੀ ਖਾ ਰਹੇ ਅੱਗੇ।
ਹਾਂਜੀ-ਹਾਂਜੀ‌। ਜਿੱਦਾਂ ਮੋਮੋਸ ਹੋ ਗਏ ਬੱਚੇ
ਤੁਹਾਡੀ ਆਵਾਜ਼ ਨੀ ਸਈ ਆ ਰਹੀ ਥੋੜਾ ਸਾਫ਼ ਬੋਲੋ, ਹੈਲੋ। ਹਾਂਜੀ-ਹਾਂਜੀ। ਮੈਂ ਕਿਹਾ ਜਿੱਦਾਂ ਕਿ ਅੱਜ-ਕੱਲ੍ਹ ਬੱਚੇ ਪੀਜ਼ਾ, ਬਰਗਰ, ਨਿਊਡਲ ਬਹੁਤ ਜ਼ਿਆਦਾ
ਔ ਹੈਲੋ ਤੁਡਵਾ ਅਵਾਜ ਨੀ